ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ ਕਯਾ ਹਾਲ ਹੋਰ ਠੀਕ ਹੋ
ਹਾਂਜੀ ਹਾਂਜੀ
ਹੋਰ ਬਸ ਮੈਂ ਵਿਹਲੀ ਸੀ ਮੈਂ ਥੋੜਾ ਨਿਊਜ ਪੇਪਰ ਵਗੈਰਾ ਲੈ ਕੇ ਬੈਠੀ ਸੀ ਤੇ ਮੈਂ ਕਿਹਾ ਚੱਲ ਹ ਗੱਲ ਕਰਾਂ ਹੋਰ ਠੀਕ
ਹਾਂਜੀ ਹਾਂਜੀ ਹਾਂਜੀ ਬੱਚੇ ਵਧੀਆ ਹੈ। ਮੈਨੂੰ ਨਾਲ ਮੈਨੂੰ ਨਾਲ ਹੀ ਕਾਰ ਹੈ। ਹੈ। ਮੇਰੀ ਚਾਚੀ ਸੱਸ ਆ ਉਹਨਾਂ ਦੇ ਘਰ ਗਏ। ਬੱਚੇ ਤਿਆਰ ਤੂਰ ਹੋ ਕੇ
ਅੱਛਾ ਜੀ ਬਸ ਉਹੀ ਹੈ ਨਾ ਹਾਂ ਉਹ ਹੈ ਨਾ ਮਤਲਬ ਛੁੱਟੀਆਂ ਪੈ ਗਈਆਂ ਨੇ ਬੱਚਿਆਂ ਨੂੰ ਵੀ ਕੁਛ ਨਾ ਕੁਛ ਚਾਹੀਦਾ ਨਾ। ਉਹ ਤਾਂ ਖੇਡਣਾ ਆ ਜਾਂ ਕੁਛ ਤੇ ਹੋਰ ਹੋਰ ਬਸ ਮੈਂ ਵੀ ਵੈਸੇ ਬੈਠੀ ਸੀ ਨਿਊਜ਼ਪੇਪਰ ਵਗੈਰਾ ਪੜ੍ਹ ਰਹੀ ਸੀਗੀ। ਤੇ ਹਾਂਜੀ ਹਾਂ ਇਹ ਆਂਦਾ ਨਾ ਮੈ ਦਾ ਮਤਲਬ ਨਿਊਜ਼ ਪੇਪਰ ਮਤਲਬ ਹਾਂ। ਹਾਂ ਬਹੁਤ ਵਧੀਆ ਆਉਂਦਾ ਹੈ, ਰੈਸਪੀ ਵਗੈਰਾ ਆਉਂਦੀ ਏ। ਜਾਂ ਆਪਣੀ ਸਿਹਤ ਵਾਸਤੇ ਮਤਲਬ ਹਾਂ ਆਪਣੀ ਸਿਹਤ ਵਾਸ ਤੇ ਵੀ ਬੜਾ ਕੁਛ ਦੱਸਦੇ ਨੇ। ਹਾਂ ਹਾਂਜੀ ਵਸ ਹਾਂ ਬੁੱਧਵਾਰ ਦੇ ਬੁੱਧਵਾਰ ਆਉਂਦਾ ਮੈਨੂੰ ਲਗ ਸੋਮਵਾਰ ਉਹ ਨਿਊਜਪੇਪਰ। ਤੇ ਬਸ ਅਬ ਹਾਂ ਹਾਂ ਬਹੁਤ ਮਤਲਬ ਅੱਛਾ ਹੈਗਾ ਵੀ ਸਬ ਕੁ ਸਾਨੂੰ ਉਹ
ਹੈਲੋ।
ਹੈਲੋ, ਹਾਂਜੀ। ਬਸ ਉਹ ਬੱਚੇ ਆ ਗਏ ਸੀ ਤੇ ਥੋੜਾ ਜਿਹਾ ਹਾਂ, ਹੋ ਗਿਆ ਸੀ ਹਾਂ। ਤੇ ਹੋਰ ਮਤਲਬ ਮੈਂ ਕਿਹਾ ਤੁਸੀਂ ਵੀ ਮਤਲਬ
ਨਹੀਂ ਥੋੜਾ ਘੱਟ ਪੜ੍ਹਨੀ ਆ। ਪੜ੍ਹਨਾ ਚਾਹੀਦਾ ਹੈ ਮੈਂ ਸਕੂਲ ਦੇ ਦੌਰਾਨ ਵੀ ਸੀ ਨਾ ਤਾਂ ਵੀ ਸਾਡੇ ਸਰ ਬੋਲਦੇ ਸੀਗੇ ਇੱਕ ਦਿਨ ਚ ਨਿਊਜ ਜ਼ਰੂਰ ਪੜ੍ਹਨੀ ਚਾਹੀਦੀ ਹੈ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਹ ਨਾ ਇੰਗਲਿਸ਼ ਦੀ ਕਹਿੰਦੇ ਸੀ। ਤਾਂ ਕਿ ਤੁਹਾਡੀ ਇੰਗਲਸ਼ ਬੋਲਣ ਦਾ ਟੰਗ ਅੱਛਾ ਹੋ ਜਾਏ। ਤੇ ਹਾਂਜੀ ਮੇਰੇ ਸਹੁਰਾ ਸਾਹਿਬ ਪੜ੍ਹਦੇ ਨੇ ਰੋਜ਼
ਹਾਂਜੀ ਸਾਡੇ ਵੀ ਹਾਂ, ਹਾਂ। ਤੇ ਹੋਰ ਸਾਡੇ ਵੀ ਇਹ ਪੜ੍ਹਦੇ ਨੇ ਬਸ ਇਹਨਾਂ ਨੂੰ ਤੇ ਬਸ ਜਿਵੇਂ ਚਾਹ ਵੀ ਬਾਅਦ ਵਿੱਚ ਮਿਲਣੀ ਚਾਹੀਦੀ ਹੈ ਪਹਿਲੇ ਨਿਊਜ਼ ਪੇਪਰ ਮਿਲਣਾ ਚਾਹੀਦਾ ਹੈ।
ਸਹੀ ਹੈ ਆਦਤ ਹੁੰਦੀ ਹੈ ਨਾ ਮਤਲਬ ਉਹ ਨਾ ਲੱਗਦਾ ਕੁੱਛ ਖਾਲੀ, ਕੁੱਛ ਖਾਲੀ ਜਿਵੇਂ ਕਈਆਂ ਨੂੰ ਸਗੋ ਉਸਤੋ ਤਾਂ ਅੱਛਾ ਹੈ ਨਾ, ਫੋਨ ਦੇਖਣ ਤੋਂ ਤਾਂ ਅੱਛਾ ਹੈ ਨਾ ਕਿ ਨਿਊਜ਼ ਪੇਪਰ ਪੜ੍ਹ ਰਹੇ ਨੇ, ਕਈ ਲੋਕ ਤਾਂ ਸਭ ਤੋਂ ਪਹਿਲਾਂ ਸਤੀ ਸਵੇਰੇ ਪਹਿਲੇ ਹੁਣ ਦੇਖੋ ਹੁਣ ਤੇ ਨਿਊਜ਼ ਪੇਪਰ ਵੀ ਖ਼ਤਮ ਹੋ ਰਿਹਾ ਹੈ। ਉਹ ਸਾਡੇ ਫੋਨ ਦੇ ਵਿੱਚ ਸਾਰੀ ਨਿਊਜ਼ ਆ ਜਾਂਦੀ ਹੈ। ਹਾਂਜੀ ਉਹ ਇੱਕ ਚਲਾ ਦਿੰਦੇ ਨੇ ਯੂ ਯੂਟਊਬ ਉਹ ਸੋਰੀ ਸਵੇਰੇ ਸਵੇਰੇ ਉਹ ਦੇਖ ਲੈਂਦੇ ਨੇ ਉਹਦੇ ਵਿੱਚ ਸਾਰਾ ਪੂਰੇ ਦਿਨ ਦੀ ਖ਼ਬਰ ਆ ਜਾਂਦੀ ਹੈ, ਅੱਜ ਕੀ ਹੋਇਆ ਕੱਲ ਕੱਲ ਦੇ ਦਿਨ ਕੀ ਹੋਇਆ ਕੀ ਹੋਇਆ ਹੁਣ ਨਿਉਜ ਪੇਪਰ ਵੀ ਖਤਮ ਹੋਈ ਜਾ ਰਹੇ ਨੇ।
ਹਾਂ। ਹਾਂ ਉੱਥੇ ਹੁਣ ਸਾਡੇ ਤੇ ਕਿਸੇ ਵੇਲੇ ਕੋਈ ਤੋ ਹੁੰਦੇ ਨਾ ਮਤਲਬ ਤਿਆਰ ਵਗੈਰਾ ਹੁੰਦਾ ਕੋਈ ਹਾਂ ਤੇ ਉਹ ਫਿਰ ਕਿਸੇ ਵੇਲੇ ਨਾ ਨਿਊਜ਼ ਪੇਪਰਾ ਆਂਦੀ ਨੀ ਜਿਵੇਂ ਮਾ ਛੱਬੀ ਜਨਵਰੀ ਹੁੰਦੀ ਐ ਨਾ ਤੇ ਦੂਸਰੇ ਅਗਲੇ ਦਿਨ ਆਂਦੀ ਨੀ ਫਿਰ ਇਹ ਬੋਲੀ ਜਾਨ ਕੇ ਕਿ ਵੀ ਲਿਆ ਲਿਹਾਜ ਲਿਆ ਫਿਰ ਮੈਂ ਉਹਨਾਂ ਨੂੰ ਪੁਰਾਣਾ ਦੇ ਦੇਣੀ ਆ ਮੈਂ ਕਿਹਾ ਤੁਹਾਨੂੰ ਪਤਾ ਹੈ ਕਿ ਵੀ ਆ ਮਤਲਬ ਉ ਅੱਜ ਕੱਲ ਉਹ ਸੀ ਛੱਬੀ ਜਨਵਰੀ ਸੀ। ਦੂਸਰੇ ਦਿਨ ਨਹੀਂ ਆਉਂਦੇ ਵਾਰ ਤੇ ਹਾਂ ਫਿਰ ਉਸ ਤੋਂ ਬਾਅਦ ਫਿਰ ਬਸ ਪੜਦੇ ਆ, ਉਹ ਕਹਿੰਦੇ ਬਸ ਮੈਨੂੰ ਨਾ ਆਦਤ ਹੀ ਪੈ ਗਈ ਐ, ਬਸ ਪੜ ਸਾਰੀ ਪੜ ਏ ਹਟਦੇ ਨੇ ਫਿਰ ਮੈਂ ਵੀ ਹਾਂ ਆ ਫਿਰ ਮੈਂ ਵੀ ਉਹ ਹੁੰਦਾ ਨਾ ਜਿਹੜਾ ਵੀ ਡੇਲੀ, ਡੇਲੀ ਮੈਂ ਨਾ ਉਹ ਦੇਖਦੀ ਆਂ ਜਿਵੇਂ ਆਪ ਆਪਣੇ ਆਪਣਾ ਲੋਕਲ ਇੱਕ ਅਂਦਰ ਲੋਕ ਅਖਬਾਰ ਆਉਂਦਾ ਨਾ ਇੱਕ ਆਪਣਾ ਇੱਕ ਤਾਂ ਦੈਨਿਕ ਦੂਸਰਾ ਆਉਂਦਾ ਤੇ ਇੱਕ ਲੋਕਲ ਵੀ ਆਉਂਦਾ ਉਹਦੇ ਵਿੱਚ ਨਾ ਥੋੜੀ ਰਾਸ਼ ਕੀ ਵਗੈਰਾ ਹੁੰਦੀ ਏ ਲੇਕਿਨ ਉਹ ਰਾਸ਼ੀ ਨਾ ਅੱਛੀ ਹੁੰਦੀ ਏ ਤੇ ਫਿਰ ਮੈਂ ਨਾ ਉਹ ਮੈਂ ਨਾ ਡੇਲੀ ਪੜਦੀ ਆ ਉਹ ਵੀ। ਉਹ ਵੀ ਪੜ੍ਹ ਲੈਨੀ ਮੈਂ ਆਪ ਤੇ ਫਿਰ ਬਸ ਹਲ ਹਲਕਾ ਫੁਲਕਾ ਪੜ ਲੈਨੇ ਆ ਵੀ ਜਾਂ ਕਿਤੇ ਪਤਾ ਲੱਗਿਆ ਵੀ ਅੱਜ ਇਹ ਹੋਇਆ ਫਿਰ ਉਹ ਦੇਖ ਲੈਨੇ ਵੀ ਹਾਂ ਐ ਪਰ ਉਹ ਆਪਣੇ ਲੇਡੀਜ਼ ਕੋਲ ਇਨਾ ਟੈਮ ਹੀ ਨਹੀਂ ਹੁੰਦਾ। ਸਵੇਰੇ ਸਵੇਰੇ ਨਾਸ਼ਤਾ ਪਾਣੀ ਦਿਓ, ਨਾਸ਼ਤਾ ਪਾਣੀ ਦਿਓ ਤੇ ਮੇਰੇ ਨਾਲ ਹੀ ਟੈਮ ਹੋ ਜਾਂਦਾ ਹੈ। ਮਤਲਬ ਰੋਟੀ ਪਾਣੀ ਦਾ ਹੋਰ ਨਾਲ ਹੀ ਸ਼ੁਰੂ ਹੋ ਜਾਂਦੀ ਏ। ਇਹ ਹਾਂ ਤਾਂ ਈਏ, ਬਸ ਹੁਣ ਅੱਜ ਕੱਲ ਹੁਣ ਟੀ ਵੀ ਤੇ ਲਗਾ ਲੈਂਦੇ ਆ। ਜੋ ਮਤਲਬ ਹਾਂ ਟੀ ਵੀ ਵਗੈਰਾ ਚਲਾ ਲੈਂਦੇ
ਅਹ ਜਿਵੇਂ ਕਈਆਂ ਨੂੰ ਆਦਤ ਹੁੰਦੀ ਨਾ ਕੁਛ ਨਾ ਕੁਛ ਪੜ੍ਹਨ ਦੀ ਕਿਤਾਬਾਂ ਪੜ੍ਹਨ ਦੀ ਮੇਰੀ ਮਦਰ ਈਨ ਲੋ ਸੀ ਜਿਵੇਂ ਉਹ ਨਾ ਆਪਣੇ ਕੋਲ ਰੱਖਦੇ ਸਨ। ਬੁੱਧਵਾਰ ਦੀ ਅਖ਼ਬਾਰ ਜਿਵੇਂ ਔਹ ਵੇਹਲੇ ਆਉਂਦੇ ਸੀ ਨਾ ਤੇ ਅ ਜੀ ਆਪਣੇ ਕਮਰੇ ਸੀ ਗਏ ਨੇ ਲੈਟ ਨੇ ਤੇ ਉਹ ਚਸ਼ਮਾ ਲ ਮ ਹਜੇ ਅੱਖਾਂ ਸਾਹਮਣੇ ਆਉਂਦਾ, ਉਹ ਚਸ਼ਮਾ ਲਗਾ ਕੇ ਨਾ ਤੇ ਪੜ੍ਹਦੇ ਸੀ ਰੋਜ਼ ਮਤਲਬ ਹਰ ਜਿਵੇਂ ਬੁੱਧਵਾਰ ਦੇ ਬੁੱਧਵਾਰ ਉਹ ਪੂਰਾ ਪੂਰਾ ਹਫ਼ਤਾ ਲਾਣੇ ਉਹ ਨੇ ਥੋੜੇ, ਥੋੜ, ਥੋੜੇ, ਥੋੜੇ। ਫੜੇ ਰਹਿਣੇ ਤੇ ਅ ਹਾਂਜੀ ਜਦੋਂ ਅਖ਼ਬਾਰ ਦੇਖਣੀ ਨਾ ਮੇਰਾ ਧਿਆਨ ਜਾਂਦਾ
ਹਾਂ ਔਹ ਸਵੇਰੇ ਟਾਈਮ ਨੀ ਨਾ ਹੁੰਦਾ ਵੀ ਲੇਡੀਜ਼ ਕੋਲ ਟੈਮ ਨੀ ਹੁੰਦਾ ਸਵੇਰੇ ਫੇਰ ਉਹ ਫੇਰ ਦੁਪਹਿਰੇ ਦੇਖ ਲ ਮੈਂ ਵੀ ਕਿਸੇ ਵੇਲੇ ਮਤਲਬ, ਰੂਮ ਚ ਪਈ ਹੁੰਦੀ ਏ ਅਬਲ ਮੈਂ ਸਵੇਰੇ ਚੁੱਕ ਦਿੰਦੀ ਆਾਂ ਜਦੋਂ ਆਪਣਾ ਕਰਦੀ ਹਾਂ ਡਸਟਿੰਗ ਵਗੈਰਾ ਕਰਦੀ ਆ ਤੇ ਕਿਸੇ ਵੇਲੇ ਮੈਂ ਨਾ ਵੈਡਨੈਸ ਡੇ ਦੀ ਰੱਖ ਲੈਂਦੀ ਆ ਅਖਬਾਰ। ਤੇ ਫਿਰ ਉਹ ਬਰ ਉਹਦੇ ਵਿੱਚ ਮਤਲਬ ਅੱਛਾ ਆਂਦਾ ਹੈ ਕੋਈ ਬਾਲਾਂ ਦੀ ਆਉਂਦੀ ਏ। ਕੋਈ ਆਪਣਾ ਕੋਈ ਪਲਾਂਟਸ ਹਾਂ ਕੋਈ ਪਲਾਂਟਸ ਲਗਾ ਲਿਆ।
ਸਹੀ ਗੱਲ ਹੈ।
ਹਾਂ ਕੋਈ ਮਤ ਲਬ ਵਾਲਾਂ ਵਾਸਤੇ ਦੱਸ ਦਿੰਦੇ ਅ ਕੋਈ ਅੱਖਾਂ ਵਾਸਤੇ ਦੱ ਦਿੰਦੇ ਨੇ
ਸਹੀ ਮੈਂ ਇੱਕ ਵਾਰ ਦੇਖ ਰਹੀ ਸੀ ਪੂਰੀ ਐਕਸਰਸਾਈਜ਼ ਦੱਸੀ ਐਕਸਰਸਾਈਜ਼ ਵਗੈ ਹਾਂਜੀ। ਕੇੜੀ ਕੇੜੀ ਐਕਸਰ ਸਾਇਜ ਕਰਨੀ ਚਾਹੀਦੀ ਉਹ ਵੀ ਉਹ ਵੀ ਦਿਨ ਦੱਸਦੇ ਆ। ਇਹ ਪ੍ਰੋਟੀਨ ਦੇ ਉੱਪਰ ਦੱਸਿਆ ਦਾ ਸੀ ਸਾਨੂੰ ਪ੍ਰੋਟੀਨ ਕਿਵੇਂ ਲੈਣਾ ਚਾਹੀਦਾ, ਕਿਵੇਂ ਖਾਣਾ ਚਾਹੀਦਾ ਐ। ਉਦੀ ਵੀ ਗੱਲ ਵੈਸੇ ਉਹ ਵੀ ਬੜੀ ਵਧੀਆ ਸੀ। ਪੜ੍ਹਿਆ ਸੀ ਮੈਂ ਵੀ।
ਤੇ ਅਖ ਮਤਲਬ ਅੱਜ ਜਿਵੇਂ ਅੱਜ ਕੋਈ ਆ ਜਾ ਆ ਗਿਆ ਕੋਈ ਪਲਾਂਟਸ ਦਾ ਆ ਗਿਆ ਫਿਰ ਅ ਅਗਲੇ ਅਗਲੇ ਵੈਡਨਸਡੇ ਕੁਛ ਕੋਈ ਔ ਆ ਗਿਆ ਮਤਲਬ ਕੋਈ ਰੈਸਪੀ ਆ ਗੀ। ਤੇ ਰੈਸਪੀ ਤੇ ਆਣੀ ਆਣੀ ਐ ਰੈਸਪ ਜਿਵੇਂ ਕੋਈ ਅ ਹ ਹਾਂ। ਕੋਈ ਤਿਉਹਾਰ ਹੈ ਜਿਵੇਂ ਆਪਣਾ ਹੋਲ ਹੋਲੀ ਏ।ਹੋਲੀ ਦੀ ਆ ਜੇਗੀ ਜਿਵੇਂ ਮਤਲਬ ਜਨਮ ਅਸ਼ਟਮੀ ਏ ਫੇਰ ਓਹ ਦੂਜਾ ਪ੍ਰਸ਼ਾਦ ਬਣਾ ਦੇ ਨੇ ਔ ਵਾਲੀ ਰੈਸਪੀ ਆ ਜੇਗੀ। ਹਾਂ, ਸਾਰੀਆਂ ਮਤਲਬ ਆਪਣੇ ਹੁੰਣ ਦੀਆਂ ਨੇ ਜਿਵੇਂ ਹੋਲੀ ਚ ਗੁਜੀਆ ਵਗ ਵਗੈਰਾ ਬਣਾਉਣੀ।
ਹਮ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਨਾ ਕਿ ਹੁਣ ਤਿੳ ਬਾ੍ਹਰ ਹੈ, ਸਾਰਿਆਂ ਨੇ ਪੜ੍ਹਨੀ ਏ।
ਹਾਂ ਪੜ੍ਹਨੀ ਐ ਤੇ ਔ ਬਣਾਉਣੀ ਐ ਹਾਂ ਨੀ ਅੱਛੀਆਂ ਹੁੰਦੀਐ ਕਿਸ ਇਸੇ ਵੇਲੇ ਤਾਂ ਬੋਤ ਬੌਤ, ਬੌਤ ਵਧੀਆ ਹੁੰਦੀਐ ਕਿਸੇ ਵੇਲੇ ਤਾਂ ਮੈਂ ਦੇਖਦੀ ਆਂ ਮੈਂ ਰੱਖ ਲੈਂਦੀ ਆਂ ਮੈਂ ਜੋ ਜਿਹੜੀ ਚੀਜ਼ ਰੈਸਪੀ ਮੈਨੂੰ ਅੱਛੀ ਲੱਗਦੀ ਏ ਨਾ ਕੋਈ ਚੀਜ਼ ਅੱਛੀ ਲੱਗਦੀ ਏ ਫਿਰ ਮੈਂ ਉਹਨੂੰ ਨਾ ਅਖ਼ਬਾਰ ਨੂੰ ਅਲੱਗ ਰੱਖ ਲੈਂਣੀ ਆ। ਮੈਨੂੰ ਠਹਿਰ ਕ ਕੇ ਅਰਾਮ ਨਾਲ ਪੜ੍ਹਅੰਗੀ ।
ਹਾਂਜੀ ਐ ਤਾਂ ਹੁਣ ਅੱਜ ਕੱਲ੍ਹ ਆ ਗੇ ਨੇ ਅੱਜ ਕੱਲ੍ਹ ਆ ਗੇ ਨੇ ਫੋਨ ਵਗੈਰਾ ਨੇ ਤਾਂ ਪਹਿਲਾਂ ਤਾਂ ਲੋ ਕੀ ਅਖ਼ਬਾਰਾਂ ਚ ਦੇਖਦੇ ਸੀ ਨਹੀਂ।
ਅਖਬਾਰਾਂ ਚ ਹਾਂ ਪਹਿਲੇ ਅਖਬਾਰਾ ਵੀ ਸੀ ਤੇ ਵੇਲੇ ਨਾ ਆਪਣਾ ਆਪਣਾ ਬੱਸ ਸਟੈਂ ਡੇ ਰੇਲਵੇ ਸਟੇਸ਼ਨ ਤੇ ਨਾ ਬੁੱਕਸ ਵਗੈਰਾ ਲੈ ਕੇ ਰਖਦੇ ਬੁੱਕਸ ਵਗੈਰਾ ਮਿਲਦੀ ਸੀਗੀ ਬੀ ਕੋਈ ਦਾਦ ਦੀ ਨੁਕਸੇ। ਕੋਈ ਰੈਸ ਪੀ ਹਾਂ ਪਹਿਲਾਂ ਤੇ ਬੁੱਕਸ ਵਗੈਰਾ ਤੇ ਦੇਖਦੇ ਸੀਗੇ। ਪਹਿਲਾਂ ਬੁੱਕਸ ਦੇਖ ਰਦੀ ਬੁੱਕ ਬੂਕਾਂ ਵਿੱਚੋਂ ਦੇਖਦੇਹੇ ਸੀ ਵੀ ਇਹ ਏੰੰਝ ਕਰਨਾ ਉੰਝ ਕਰਨਾ। ਤੇ ਬਸ ਅੱਜ ਕੱਲ ਤੇ ਹਾਂ। ਹਾਂ ਅੱਜ ਕੱਲ ਤਕਰੀਬਨ ਆਣ ਵੀ ਲੱਗ ਗਿਆ, ਬੱਚਿਆਂ ਨੂੰ ਆਣ ਹੀ ਲੱਗ ਗਿਆ ਬਸ ਇੱਕ ਇੱਕ ਦੂਜੇ ਤੋਂ ਏਦਾਂ ਪੁੱਛ ਲੈਂਦੇ ਨੇ ਆਪਣਾ ਵੀ ਤੁਸੀਂ ਕਿਵੇਂ ਬਣਾਇਆ ਅੱਜ ਕੱਲ੍ਹ ਛੋਟੇ ਬੱਚੇ ਵੱਡਿਆਂ ਕੋਲ ਪੁੱਛ ਲੈਂਦੇ ਆ ਨਾ
ਸਹੀ ਗੱਲ ਹੈ, ਸਹੀ ਹਾਂਜੀ ਹੁਣ ਮੈਂ ਵੀ ਉਹ ਕਈ ਨਾ ਕਈ ਕੋਈ ਨਾ ਕੋਈ ਰੈਸਪੀ ਪੁੱਛਦੀ ਰਹਿੰਦੀ ਹਾਂ ਤੁਸੀਂ ਕਿਵੇਂ ਬਣਾਉਂਦੇ ਹੋ, ਕਿਵੇਂ ਬਣਾਉਦੇ ਹੋ। ਲੇਡੀਜ਼ ਹੀ ਹੁਣ ਕਿਹੜੀਆ ਗੱਲਾਂ ਹੁੰਦੀਆਂ ਲੇਡੀਜ਼ ਚ ਕਈ ਗੱਲਾਂ ਆਉਂਦੀਆਂ। ਐ ਰੈਸਿਪੀ ਤੁਸੀਂ ਕਿਵੇਂ ਬਣਾਈ।
ਜਾ ਹਾਂ ਜਾਂ ਬੱਚਾ ਨੋਰਮਲ ਠੀਕ ਆ ਬਸ ਉਹੀ ਹੈ, ਨਾ ਇਹਨਾਂ ਕੋਲ ਤਾਂ ਹੀ ਤਾਂ ਜੈਂਟਸ ਨੂੰ ਲੋਕ ਕਹਿੰਦੇ ਨੇ ਕਿ ਜਨਾਨੀਆਂ ਦੀਆਂ ਇੰਨੀਆਂ ਗੱਲਾਂ ਹੁੰਦੀਆਂ ਕਿ ਉਹ ਉਹਨਾਂ ਤਾਂ ਖਤਮ ਹੀ ਨੀ ਹੁੰਦੀਆਂ। ਕਿ ਉਹ ਅੱਗੋ ਤੋਂ ਅੱਗੇ ਟੋਪਿਕ ਚੱਲ ਜਾਂਦਾ। ਹਾਂ ਉਹ ਤਾਂ ਹੈ ਕਦੇ ਕੁੱਛ ਕਹਿ ਤਾ ਕਦੇ ਮਤਲਬ ਪੁੱਛ ਰਿਹਾ ਵੀ ਤੁਸੀਂ ਐ ਕੱਪੜਾ ਕਿੱਥੋਂ ਲਿਆ ਇਹ ਸੂਟ ਕਿਵੇਂ ਹੈ।ਔ ਦਾ ਸੂਟ ਏਡਾ ਸੋਹਣਾ ਸੀ, ਐ ਉਹਦਾ ਓਡਾ ਸੋਹਣਾ ਸੀ, ਇਹ ਹੋ ਸਕਦਾ ਹੈ ਇਹ ਹੁੰ ਜਨਾਨੀਆਂ ਵਿੱਚ ਤੇ, ਤੇ ਹੋਰ ਬਸ ਹਾਂ ਬਸ ਵ ਇਹੀ ਇਹ ਵੀ ਹੈ ਨਾ ਵੀ ਨਿਊਜ਼ ਪੇਪਰ ਵੀ ਪੜ੍ਹਨਾ ਵੀ ਜ਼ਰੂਰੀ ਏ ਕਿਉਂਕਿ ਕਿਸੇ ਵੇਲੇ ਸਾਨੂੰ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ ਜਿਹੜੀ ਅਸੀਂ ਜਾਣ ਜਾਣਦੇ ਨੀ ਤੇ ਔਹਨੂੰ ਅਸੀਂ ਆਪਾਂ ਜਾਣਣ ਲੱਗ ਜਾਂਦੇ ਹਾਂ।
ਨਹੀਂ ਮੈਂ, ਤੁਹਾਡੇ ਸੋਚਿਆ ਦਾ ਮੇਰਾ ਬੇਟਾ ਅੱਠਵੀਂ ਕਲਾਸ ਚ ਹੋਵੇਗਾ ਨਾ ਫੇਰ ਮੈਂ ਉਹਨੂੰ ਲਗਾ ਦਿੰਨੀ ਆ ਅਖ਼ਬਾਰ, ਚਾਹੇ ਮੈਂ ਨਾ ਹਫ਼ਤੇ ਚ ਇੱਕ ਅਖ਼ਬਾਰ ਹਾਂਜੀ ਚਾਹੇ ਮੈਂ ਹਫ਼ਤੇ ਚ ਇਹਨੂੰ ਇੱਕ ਅਖ਼ਬਾਰ ਲੈ ਕੇ ਦਾ ਕਿ ਪੂਰਾ ਹਫ਼ਤਾ ਤੂੰ ਪੜ੍ਹਨਾ ਹੀ ਏ ਦਸ ਮਿੰਟ ਪੰਦਰ ਮਿੰਟ ਲਗਾ ਪੱਕਾ ਸੁ ਚ ਆਇਆ ਕਿ ਹੋਇਆ ਆਪਣੇ ਦੋਨੋ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਕਰਾਂਗੀ, ਕਿਉਂਕਿ ਮੈਂ ਨੀ ਕਰ ਸਕੀ ਕਿਉਂਕਿ ਮੈਂ ਹਿੰਦੀ ਮੀਡੀਅਮ ਦੀ ਹਾਂ ਹੁਣ ਸਾਡੇ ਬੱਚੇ ਇੰਗਲਿਸ਼ ਮੀਡੀਅਮ ਦੇ ਨੇ ਫਟਾਫਟ ਪੜ੍ਹ ਲੈਂਦੇ ਨੇ ਇੰਗਲਿਸ਼, ਤੇ ਇਹ ਹਾਂਜੀ ਇਹ ਤਾਂ ਮੈਂ ਜ਼ਰੂਰ ਪਾਵਾਂਗੀ।
ਹੂੰ ਪਹਿਲੇ ਇਹਦੇ ਚ ਆਪਣਾ ਟੀ ਮਤਲਬ ਟੀਵੀ ਵਗੈਰਾ ਚ ਉਹ ਹੁੰਦਾ ਸੀ ਡਿਸਕਵਰੀ ਹੁੰਦੀ ਸੀ। ਸਬਰੀ ਚ ਵੀ ਬਹੁਤ ਕੁਛ ਹੁੰਦਾ ਸੀ, ਬਹੁਤ ਨੌਲੇਜ ਦਿੰਦੇ ਸੀ
ਇਹ ਨਾ ਹਾਂਜੀ ਇਹ ਨਾ ਬੜੀ ਬੜੀ ਅੱਛੀ ਗੱਲ ਹੈ, ਇਹ ਜਿਵੇਂ ਅਗਰ ਸਾਡਾ ਬੱ ਜਦ ਡੇਲੀ ਅਖ਼ਬਾਰ ਪੜ੍ਹਦਾ ਨਾ ਤੇ ਇੱਕ ਔਨੂੰ ਕਰੰਟ, ਨਿਊਜ ਮਿਲ ਜਾਏਗੀ, ਹੁਣ ਅਗਰ ਬੱਚੇ ਥੋੜੇ ਗਵਰਮੈਂਟ ਐਗਜ਼ਾਮ ਦੀ ਤਿਆਰੀ ਕਰਨਾ। ਜਾਂਦੇ ਨੇ ਅੱਗੇ ਇਹ ਤਾਂ ਸਾਰੇ ਪੱਚੀ-ਪੱਚੀ, ਤੀਹ- ਤੀਹ ਨੰਬਰ ਤੇ ਕਰੰਟ ਨਿਊਜ਼ ਆਦੀਆਂ ਨੇ। ਕਿ ਉਦੋਂ ਕੀ ਹੋਇਆ ਕੀ ਹੋਇਆ ਇਹਨ ਚ ਤਾਂ ਕੁਛ ਬੰਦੇ ਨੇ, ਅਗਰ ਸਾਡਾ ਬੱਚਾ ਡੇਲੀ ਹਾਂਜੀ, ਡੇਲੀ ਅਖ਼ਬਾਰ ਪੜ੍ਹੇ ਤੇ। ਚਲੋ ਤਾਂ ਕੁੱਝ ਯਾਦ ਦੇ ਲੋਹੜੀ ਮੇਰੇ ਨਾ ਆ ਮੇਰੀ ਮਾਮੀ ਸੱਸ ਦਾ ਬੇਟਾ ਬੇਟਾ ਸੀ, ਉਹ ਗਵਰਮੈਂਟ ਸਰਵੈਂਟ ਹੈ। ਹੁਣ ਉਹਦੇ ਹੱਥ ਚ ਹਮੇਸ਼ਾ ਅਖ਼ਬਾਰ ਰਹਿੰਣੇ। ਉਹਨੇ ਡੇਲੀ ਅਖ਼ਬਾਰ ਪੜ੍ਹਨੀ ਉਹ ਮਿਲ ਗਈ, ਉਹਨੂੰ ਨੌਲੇਜ ਉਧਰੋਂ ਉਹ ਨੂੰ ਜਨਰਲ ਨਜ ਕਰੰਟ ਨਿਊਜ਼ ਯਾਦ ਕਰਨ ਦੀ ਲੋੜ ਹੀ ਨੀ ਕਰਨੀ ਪਈ ਉਹਨੂੰ ਕਿਤਾਬਾਂ ਪੜ੍ਹਨ ਦੀ ਲੋੜ ਹੀ ਨੀ ਪਈ ਉਹਨੂੰ ਡੇਲੀ ਅਖ਼ਬਾਰ ਪੜ੍ਹੀ ਉਹ ਅਪ ਟੂ ਡੇਟ ਰਿਹਾ ਉਹ ਖੁਸ਼। ਕਿ ਅੰਨਸਰ ਦੇਤੇ ਹੋਣ ਕਿਨੀ ਅੱਛੀ ਗੱਲ ਐ।
ਹਾਂ ਉਹ ਤਾਂ ਹੈ ਹੀ ਤਾਂ ਤਾਂ ਕਹਿੰਦੇ ਵੀ ਅਸੀਂ ਸਾਨੂੰ ਯਾਦ ਹੋਏਗਾ। ਤਾਂ ਆਪਾਂ ਨੂੰ ਲੋੜ ਹੀ ਨੀ ਪਏਗੀ ਆਪਾਂ ਫਟਾਫਟ ਉਹਦਾ ਜਵਾਬ ਦੇਦਾਂਗੇ ਤੇ ਹਾਂ ਨਹੀਂ ਹਾਂ ਚੱਲ ਸਾਡਾ ਟੈਮ ਤੇ ਗਿਆ ਹੁਣ ਅ ਔ ਬੱਚਿਆਂ ਨੂੰ ਤਾਂ ਆਪਾਂ ਨੂੰ ਕਹਿ ਹੀ ਸਕ ਕਹਿੰਦੇ ਵੀ ਬੱਚੇ ਕਰੋ ਤੁਸੀਂ, ਹੁੰ ਹਾਂਜੀ ਕੋਈ ਬਸ ਬੱਚਿਆਂ ਦੀ ਵੀ ਬੱਚਿਆਂ ਦੇ ਆ ਆਪਣੇ ਵੀ ਹੈ ਨਾ ਬੱਚਿਆਂ ਵਿੱਚ ਮਤਲਬ ਹੋਏਗਾ, ਵੀ ਮੈਂ ਪੜ੍ਹਨੀ ਹੈ। ਤਾਂ ਪੜ੍ਹ ਲੈਣਗੇ, ਹਾਂ ਵੈਸੇ ਅੱਜ-ਕੱਲ੍ਹ ਬੱਚੇ ਆਪਣੇ ਮੂਡ ਦੇ ਵੀ ਆਂ ਨਾ, ਛੋਟੇ ਬੱਚੇ ਆਪਣੇ ਮੂਡ ਦੇ ਹਿਸਾਬ ਨਾਲ ਵੀ ਚੱਲਦੇ ਆ ਨਾ, ਹਾਂ ਉਹਨਾਂ ਤੇ ਹਾਂ ਠੀਕ ਆ ਓਕੇ ਜੀ। ਹਾਂਜੀ
ਬਾਏ ਸਤਿ ਸ਼੍ਰੀ ਅਕਾਲ